ਵਧੀਆ ਵਧੀਆ,
ਪਰਿਵਾਰ ਸਭ ਵਧੀਆ,
ਸਭ ਵਧੀਆ ਸਭ ਬਾਬਾ ਜੀ ਦੀ ਫੁੱਲ ਕਿਰਪਾ ਚੜਦੀ ਕਲਾ,
ਹਾਂਜੀ ਬਸ ਮੈਂ ਤੁਹਾਨੂੰ ਫ਼ੋਨ ਲਾਇਆ ਸੀਗਾ, ਮੈਂ ਕਿਹਾ ਉਸ ਦਿਨ ਮੈਂ ਤੁਹਾਡੇ ਘਰ ਆਇਆ ਸੀ ਤੁਸੀਂ ਨਾ ਦਾਲ ਬਾਟੀ ਜਿਹੜੀ ਬਣਾਈ ਸੀਗੀ ਆਪਣਾ, ਪੇਕੇ ਜਿਹੜੇ ਤੁਹਾਡੀ ਉੱਧਰ ਦੀ ਡਿਸ਼ ਐ, ਉਹ ਮੈਨੂੰ ਬੜੀ ਸਵਾਦ ਲੱਗੀ ਸੀ ਫਿਰ ਮੈਂ ਆਪਣੀ ਸਿਸਟਰ ਨੂੰ ਦੱਸਿਆ ਉਹਦੇ ਬਾਰੇ। ਫਿਰ ਮੇਰੀ ਸਿਸਟਰ ਨੇ ਵੀ ਮਤਲਬ ਮੈਨੂੰ ਕਹਿੰਦੀ ਕਿ ਹੁਣ ਮੈਨੂੰ ਤੂੰ ਖਵਾ ਹੁਣ ਨਾ ਉਹ ਕੱਲ ਆ ਰਹੀ ਐ। ਜਾਂ ਤਾਂ ਇੱਕ ਕੰਮ ਕਰੋ ਤੁਸੀਂ ਮੈਨੂੰ ਰੈਸਪੀ ਦੱਸੋ, ਜਾਂ ਤਾਂ ਫਿਰ ਤੁਸੀਂ ਸਾਡੇ ਘਰ ਆਓ ਕੱਲ੍ਹ ਸਵੇਰੇ ਅਤੇ ਬਣਾ ਕੇ ਜਾਓ ਹੁਣ ਦੇਖੋ ਤੁਸੀਂ ਦੱਸੋ ਤੁਹਾਨੂੰ ਕਿਹੜੀ ਚੀਜ਼ ਸਹੀ ਰਹੇਗੀ ਅਗਰ ਤੁਹਾਨੂੰ ਲਗਦਾ ਕਿ ਮੈਂ ਤੁਹਾਡੇ ਕੋਲ ਰੈਸਪ ਫ ਪੁੱਛ ਕੇ ਬਣਾ ਸਕਣਾ ਵਾਂ, ਅਤੇ ਤੁਸੀਂ ਮੈਨੂੰ ਦੱਸੋ।
ਤੁਸੀਂ ਐਸੇ ਵੀ ਪੁੱਛ ਕੇ ਬਣਾ ਸਕਦੇ ਹੋ ਵੈਸੇ ਕੋਈ ਇੰਨਾ ਉਹ ਨਹੀਂੀ ਹੈਗਾ। ਟਫ ਨੀ ਹੈਗਾ ਆ ਈਜ਼ੀ ਹੈਗਾ
ਅਤੇ ਜਿਹੜਾ ਤੁਸੀਂ ਉਹ ਭਅਤੀ ਜਿਹੜੀ ਦਾਲ ਭਾਤੀ ਬਣਾਦੇ ਹੋ ਭਾਟੀ ਉਹਦਾ ਜਿਹੜਾ ਢਾਂਚਾ ਮੈਨੂੰ, ਦੇ ਦੋਗੇ ਤੁਸੀਂ
ਹਾਂਜੀ ਹਾਂਜੀ ਉਹ ਤੇ ਮੈਂ ਤੁਹਾਨੂੰ ਦੇ ਦੇਵਾਂਗੀ,
ਹਾਂਜੀ ਅਤੇ ਫਿਰ ਤੁਸੀਂ ਮੈਨੂੰ ਜ਼ਰਾ ਦੱਸੋ ਕਿਵੇਂ ਬਣਨੀ ਹੈ ਕਿ ਕ ਦੇਖੋ ਹੁਣ ਅਸੀਂ ਛੇ ਮੈਂਬਰ ਹਾਂ, ਮੇਰੀ ਸਿਸਟਰ ਸਮੇਤ ਤੇ ਤੁਸੀਂ ਮੈਨੂੰ ਦੱਸ ਦਿਓ ਕਿੰਨਾ ਕਿੰਨਾ, ਸਮਾਨ ਕਿੰਨੀ ਕਿੰਨੀ ਕੁਆਂਟਿਟੀ 'ਚ ਲਿਆਣਾ ਹੈ ਕਿਉਂਕਿ ਫਾਲਤੂ ਨਹੀਂ ਬਣਾਣੀ ਦੇਖੋ ਇੱਕ ਵਾਰ ਹੀ ਖਾਈ ਜਾਂਦੀ ਹੈ। ਇੱਕ ਵਾਰ ਇਹ ਨੀ ਹੈ ਕਿ ਦੁਪਹਿਰੇ ਖਾਧੀ ਰਾਤੀ ਨੀ ਖਾਧੀ ਇੱਕ ਵਾਰ ਖਾਈ ਜਾਂਦੀ ਰਜ ਕੇ, ਤੇ ਜੇ ਤੁਸੀਂ ਜੇ ਤੁਸੀਂ ਆਓਗੇ, ਜੇ ਤੁਸੀਂ ਆਓਗੇ ਤਾਂ ਫਿਰ ਆਪਣੇ ਆਪ ਉਸਨੂੰ ਐਡ ਕਰ ਲੈਣਾ ਸੱਤ ਸੱਤ ਬੰਦਿਆਂ ਦੇ ਹਿਸਾਬ ਨਾਲ
ਨਹੀਂ ਨਹੀਂ ਮੈਂ ਨਹੀਂ ਆ ਰਹੀ ਮੈਂ, ਬਣਾਉਦੇ ਉਹ ਸਗੋ ਸੌਖਾ ਰਹੇਗਾ।
ਅੱਛਾ ਅੱਛਾ ਅੱਛਾ ਅੱ ਕਿਵੇਂ ਬਣਾਉਂਦੇ ਹੋ ਮਤਲਬ ਜਿਹੜੀ ਤੁਸੀਂ ਮੈਨੂੰ ਦੱਸੋ ਦਾਲ ਵਗੈਰਾ ਕਿੰਨੀ ਲਿਆਉਣੀ ਹੈ
ਦੇਖੋ ਤੁਸੀਂ ਮੇਰਾ ਅੱਧਾ ਕਿਉ ਲੈ ਕੇ ਆਓ ਦਾਲ ਤੂਅਰ ਦੀ ਦਾਲ ਅਰਹਰ ਦੀ ਦਾਲ ਜਿਹਨੂੰ ਕਹਿੰਦੇ ਨੇ
ਅੱਛਾ ਅੱਛਾ ਠੀਕ ਹੈ
ਫੇਰ ਉਸ ਤੋਂ ਬਾਅਦ ਇਹ ਦਾਲ ਲੈ ਕੇ ਤੁਸੀਂ ਅੱਧਾ ਕਿਲੋ ਦਾਲ ਲਿਆਣੀ ਡੇਢ ਕਿੱਲੋ ਆਟਾ ਲਿਆਣੈ ਆਟਾ ਲੈ ਕੇ ਆਣਾ ਮੋਟਾ ਆਟਾ
ਅੱਛਾ ਮੋਟਾ ਆਟਾ ਅੱਡ ਹੁੰਦੈ
ਹਾਂ ਮੋਟਾ ਆਟਾ ਹੁੰਦਾ ਵੇਗਾ ਜਿਵੇਂ ਆਪ ਅਸੀਂ ਰੋਟੀ ਬਣਾਉਦੇ ਹਾਂ ਨਾ ਉਸ ਤੋਂ ਵੀ ਉਹ ਤੇ ਪਤਲਾ ਹੁੰਦਾ ਵੇਗਾ ਆਟਾ ਇੱਕ ਮੋਟ ਟਾ ਆਟਾ ਮਿਲਦਾ ਵਵੇਗਾ ਮੋਟਾ ਆਟਾ ਲੈ ਕੇ ਆਓ ਡੇਢ ਕਿਲੋ ਉਹਦੇ ਵਿੱਚ ਢਾਈ ਸੌ ਗ੍ਰਾਮ ਪਾਓ ਹਾਂ ਸੌ ਗ੍ਰਾਮ ਪਾਣੀ ਹੈ ਸੂਜੀ ਰਵਾ
ਅੱਛਾ ਅੱਛਾ ਰਵਾ ਠੀਕ ਠੀਕ ਠੀਕ ਮੈਂ ਨਾ ਇੱਕ ਮਿੰਟ ਤੁਸੀਂ ਨਾ ਇੱਕ ਮਿੰਟ ਇੱਕ ਮਿੰਟ ਮੈਂ ਨਾ ਲਿਖਦਾ ਪਿਆ ਵਾਂ ਹੁਣ ਤੁਸੀਂ ਮੈਨੂੰ ਦੁਬਾਰਾ ਦੱਸੋ ਕਿ ਅੱਧਾ ਕਿੱਲੋ ਅਰਹੜ ਦੀ ਦਾਲ
ਹਾਂਜੀ
ਠੀਕ ਏ ਢਾਈ ਸੌ ਗ੍ਰਾਮ ਸੂਜੀ
ਢਾਈ ਸੌ ਗ੍ਰਾਮ ਸੂਜੀ ਡੇਢ ਕਿਲੋ ਆਟਾ
ਡੇਢ ਕਿੱਲੋ ਮੋਟਾ ਆਟਾ
ਹਾਂਜੀ
ਹਾਂਜੀ
ਫੇਰ ਇਹਦੇ ਵਿੱਚ ਤੁਸੀਂ ਜਦੋਂ ਤੁਸੀਂ ਆਟਾ ਨੂੰ ਪਰਾਤ ਵਿੱਚ ਪਾਣਾ ਗੁੰਨਣ ਲਈ ਉਹਦੇ ਵਿੱਚ ਸੂਜੀ ਪਾ ਦੇਣਾ ਹਾਂ ਉਹ ਮੈਂ ਪਾ ਉਹ ਮੈਂ ਤੁਹਾਨੂੰ ਸਭ ਦੱਸ ਰਹੀ ਆ ਨਾ ਫੇਰ ਜਦੋਂ ਤੁਸੀਂ ਅੱਠ ਤਾ ਪਰਾਤ, ਪਾਓਗੇ ਉਹਦੇ ਢਾਈ ਸੌ ਗ੍ਰਾਮ ਪਾ ਦੇਣਾ ਸੂਜੀ ਫਿਰ, ਜੋ ਤੁਹਾਡੇ ਘਰ ਦੁੱਧ ਰਹੇਗਾ ਨਾ ਦੁੱਧ ਅੱਧਾ ਕਿਲੋ ਜਿੰਨਾ ਪਾਦੋ ਉਹਦੇ ਵਿੱਚ ਦੁੱਧ ਆਟੇ ਵਿੱਚ ਜਿਵੇਂ ਅਸੀਂ ਪਾਣੀ ਨਾਲ ਆਟਾ ਗੁਨਿਆ ਨਾ,
ਅੱਛਾ ਦੁੱਧ ਨਾਲ ਆਟਾ ਗੁੰਨਨੇ ਅੱਛਾ।
ਅੱਧਾ ਕਿਲੋ ਜਿੰਨਾ, ਦੁੱਧ ਪਾ ਦੋ ਫੇਰ ਥੋੜ੍ਹੀ ਜਿਹੀ ਪਾਓ ਮਲਾਈ,
ਮਲਾਈ ਤੇ ਸਾਡੇ ਘਰੇ ਵਾਧੂ ਪਈ ਏ,
ਹਾਂ ਮਲਾਈ ਪਾ ਦਉ ਇੱਕ ਡੋਂਗਾ ਜਿੰਨੀ ਮਲਾਈ ਪਾ ਦਉ ਦੋ ਚਮਚ ਪਾ ਦਉ ਜਵੈਨ ਦੇ ਦੋ ਚਮਚ ਨਮਕ ਦੇ ਇੱਕ ਚਮਚ ਹਲਦੀ ਦਾ।
ਅੱਛਾ, ਹਲਦੀ ਪਾਣੀ ਜ਼ਰੂਰੀ ਏ?
ਹਾਂ, ਹਲਦੀ ਨਾਲ ਤੇ ਉਹਦੀ ਰੰਗਤ ਆਏਗੀ।
ਤੇ ਫੇਰ ਕੱਚੇ ਨੀ ਰਹਿਣਗੇ ਕੱਚੀ ਹਲਦੀ ਕੱਚੀ ਨੀ ਰਹਿ ਜਾਏਗੀ ਭੈਣ ਜੀ।
ਨਹੀਂ-ਨਹੀਂ-ਨਹੀਂ ਉਹ ਤੇ ਬੜੀ ਵਧੀਆ ਬੰਨੇਗੀ।
ਅੱਛਾ-ਅੱਛਾ ਚਲੋ ਕੋਈ ਨਹੀਂ ਇੱਕ, ਚਮਚ, ਹਲਦੀ ਪਾ ਦਾਂਗਾ ਦੋ ਚਮਚ ਜਵੈਨ ਦੋ ਚਮਚ ਨਮਕ, ਤੇ ਨਮਕ, ਤੁਸੀਂ ਸੇਦਾ ਵਰਤਦੇ ਹੋ ਜਾਂ ਟਾਟਾ ਨਮਕ, ਵਰਤ ਦਿਓ,
ਮੈਂ ਤੇ ਸ਼ਿੰਦਾ ਨਮਕ ਵਰਤਣੀ ਟਾਟਾ ਨਮਕ ਨੀ ਵਰਤੀ ਦੀ ਅੱਛਾ ਨੀ ਆਦਾ ਉਹ ਉਹ ਵੈਸੇ ਖਾਣਾ ਵੀ, ਸਿੰਦਾ ਹੀ ਚਾਹੀਦਾ ਵੇ ਨਮਕ, ਤੁਸੀਂ ਵੀ ਤੁਸੀ ਕਿਹੜਾ ਨਮਕ ਖਾਂਦੇ ਹੋ?
ਅਸੀਂ-ਅਸੀਂ ਉਹੀਓ ਖਾਨੇ ਆ ਨਾ ਜਿਹੜਾ ਆਪਣਾ ਜਿਹੜਾ ਉਹ ਵਾਲਾ ਹੁੰਦਾ ਸੇਦਾ ਨਮਕ,
ਹਾਂਜੀ-ਹਾਂਜੀ ਅਸੀਂ ਵੀ ਉਹੀ ਖਾਂਦੇ ਹਾਂ ਫੇਰ ਤੁਸੀਂ ਇਹ ਆਟਾ, ਮਤਲਬ ‌ ਨਾ ਜ਼ਿਆਦਾ ਟਾਈਟ ਗੁੰਨਣਾ ਨਾ ਜ਼ਿਆਦਾ ਸੋਫਟ,
ਉਹ ਹਾਂਜੀ,
ਜੀ ਹਾਂਜੀ, ਅੱਛਾ-ਅੱਛਾ, ਹਾਂਜੀ-ਹਾਂਜੀ, ਕੋਈ ਨਹੀਂ ਮੈਂ ਸਮਝ ਗਿਆ ਤੇ ਫਿਰ ਜਿਹੜੀ, ਹਾਂ ਉਧਰੋਂ ਇਧਰ ਆਈ ਹਾਂਜੀ, ਹਾਂਜੀ, ਹਾਂਜੀ ਭੈਣ। ਫੇਰ ਅੱਛਾ ਅੱਛਾ, ਅੱਛਾ। ਹਾਂ ਅੱਛਾ, ਅੱਛਾ ਫੇਰ ਜਿਵੇਂ ਮੰਨ ਲਓ ਅਸੀਂ ਉਹ ਓਇਲ ਪਾਵਾਂਗੇ ਤੇ ਫਿਰ ਉਹਨੂੰ ਤ ਤੜਕਾ ਲਗਾਣਾ ਤੇ ਜ਼ਿਆਦਾ ਨੀ ਭੁੰ ਜ਼ਿਆਦਾ ਤੇ ਨੀ ਭੁੰਨਨੀਆਂ।
ਬਾਕੀ ਤੁਸੀ ਕਰੋਗੇ ਹੈਲੋ, ਹੈਲੋ,